ਹੈਲੋ, ਸਤਿ ਸ੍ਰੀ ਅਕਾਲ ਭਾਜੀ ਹੋਰ ਕੀ ਹਾਲ ਚਾਲ ਨੇ।
ਵਧੀਆ- ਵਧੀਆ ਤੁਸੀਂ ਸੁਣਾਓ ਠੀਕ।
ਵਧੀਆ-ਵਧੀਆ ਹੋਰ ਕੀ ਕਰ
ਭਾਜੀ-ਭਾਜੀ ਮੈਂ ਕਿਹਾ ਬੜੇ ਦਿਨ ਹੋ ਗਏ ਨੇ, ਮੈ ਭਾਜੀ ਨੂੰ ਫੋਨ ਨੀ ਕੀਤਾ, ਮੈਂ ਯਾਦ ਬੜੀ ਆਦੀ ਪੋਈ ਸੀ, ਮੈਂ ਫੋਨ ਕਰਾਂ ਹਾਲ-ਚਾਲ ਪੁੱਛਾਂ,
ਵਧੀਆ ਕੀਤਾ ਵਧੀਆ ਕੀਤਾ ਬਾਈ ਬਸ, ਕੱਲ ਦਾ ਪਲੈਨ ਹੀ ਬਣਾ ਰਿਹਾ ਸੀ, ਮੈਂ ਕਿਹਾ ਕਿਤੇ ਚੱਲੇ ਆ। ਵੇਲੇ ਬੈਠੇ ਰੇ ਆ ਨਾਲੇ ਸੰਡੇ ਵੀ ਹੈਗਾ ਵੇ, ਫਿਲਮ ਵੇਖਣ ਚੱਲ ਦੇ ਆ ਸਾਰੇ, ਮਤਲਬ ਫਰੈਂਡਸ ਵਗੈਰਾ ਸਾਰਿਆਂ ਨੂੰ ਬੁਲਾ ਕੇ ਫਿਲਮ ਆਈ ਨਾ ਵੀ,
ਹਾਂਜੀ ਕਹਿ ਰਹੀ ਹੁਣ ਜੱਟਾ ਫੋਰ ਆਈ ਹੈ, ਭਾਜੀ ਬਹੁਤ ਚੱਲਦੀ ਪਈ ਹੈ, ਫੰਨੀ ਫਿਲਮ ਹੈ ਬਹੁਤ
ਹਾਂਜੀ-ਹਾਂਜੀ ਕਮੇਡੀ ਵੀ ਤੇ ਇੱਕ ਉਹ ਵੀ ਹੈਗੀ ਐ, ਅਹ ਜੰਗਲ ਵਾਲੀ। ਅਮਿਤਾ ਬੱਚਨ ਪਤਾ ਨੀ ਕੀਦੀ ਐ। ਹੈਗੀ ਐ, ਉਹਦੀ ਫਿਲਮ ਮੈਂ ਨਾਮ ਨੀ ਹਾਂ ਅਕਸ਼ੇ ਕੁਮਾਰ ਦੀ ਅਕਸ਼ੇ ਕੁਮਾਰ ਦੀ ਫਿਲਮਾਂ ਜੇੜੀ, ਉਹ ਵੀ ਮੈਂ ਸੁਣਿਆ ਬੜੀ ਵਧੀਆ ਫਿਲਮ ਐ।
ਹਾਂਜੀ-ਹਾਂਜੀ ਮੈਂ ਵੀ ਸੁਣਿਆ ਬਿਲਕੁਲ, ਹਾਂਜੀ-ਹਾਂਜੀ ਬਿਲਕੁਲ। ਹ ਚਲੋ ਕੋਈ ਨੀ ਭਾਜੀ ਮੈਂ ਆਪਣਾ ਮੈਂ ਤੇ ਤਿਆਰ ਹੈਗਾ, ਤੁਸੀ ਦੱਸ ਦੇਣਾ ਹੋਰ ਕੋਈ ਤਿਆਰ ਹੋਏ, ਤੇ ਨਹੀਂ ਤੇ ਆਪਾਂ ਹੀ ਦੋਨੋ ਚੱਲ ਜਾ ਗੇ।
ਹਾਂਜੀ, ਸਾਡੇ ਤੁਹਾਡੇ ਬ੍ਰਦਰ ਵੀ ਹੈਗੇ ਨੇ। ਉਹਨਾਂ ਨੂੰ ਵੀ ਲੈ ਲੈਣਾ ਮੈਂ ਆਪਣੇ ਬ੍ਰਦਰ ਨੂੰ ਲੈ ਜਾਣਾ,
ਹਾਂਜੀ, ਮੈਂ ਪੁੱਛ ਲਾਂਗਾ ਬਾਕੀ ਤੇ ਅਗਰ ਨਹੀਂ ਚੱਲਦੇ ਨਹੀਂ ਤੇ ਫੇਰ ਆਪੇ ਚੱਲਾਂਗੇ।
ਹਾਂਜੀ-ਹਾਂਜੀ ਫੇਰ ਟੀਰ ਵਗੈਰਾ ਵੀ ਕਰ ਲਾਂਗੇ ਨਾ, ਉੱਥੇ ਹੀ ਪੀ ਵੀ ਆਰਚ, ਮਤਲਬ ਉੱਥੇ ਬਣਿਆ ਦਾ ਰੋਮੀਓ ਲੈਨ ਵਗੈਰਾ,
ਹਾਂਜੀ-ਹਾਂਜੀ, ਬਿਲਕੁਲ ਭਾਜੀ ਬਿਲਕੁਲ ਸੋ ਪਰਸੇਟ,
ਹਾਂਜੀ-ਹਾਂਜੀ,
ਹੋਰ ਬਸ ਵਧੀਆ, ਹੁਣ ਬਸ ਡਿਨਰ ਕਰਕੇ ਬੈਠੇ, ਬੈਠੇ ਸੀ, ਮੈਂ ਸੁਣਿਆ ਸੀ ਪਿੱਛੋਂ ਤੁਸੀਂ ਜੰਮੂ ਕਸ਼ਮੀਰ ਹੋ ਕੇ ਆ ਔ?
ਹਾਂਜੀ-ਹਾਂਜੀ ਹੋ ਕੇ ਆਏ ਸੀ ਬਸ ਮੌਸਮ ਵੀ ਖ਼ਰਾਬ ਸੀ ਉੱਥੇ ਪਿੱਛੇ ਤੇ ਹਾਂ ਬਸ ਟਰਿਪ ਮਤਲਬ ਥੋੜੀ ਖ਼ਰਾਬ ਹੀ ਹੋਈ ਸਾਡੀ ਮਤਲਬ ਕਿ ਦਿਨ ਮੌਸਮ ਖ਼ਰਾਬ ਹੋ ਗਿਆ। ਦੈਨ ਬੁਖਾਰ ਵਗੈਰਾ ਹੋ ਵਾਈਫ ਮਤਲਬ ਵਾਈਫ ਨੂੰ ਹੋ ਗਿਆ ਬੁਖਾਰ, ਫਿਰ ਮਤਲਬ, ਕਿ ਠੀਕ-ਠੀਕ ਜੀ ਟ੍ਰਿਪ ਮਤਲਬ,
ਉੱਥੇ ਨੀ ਭਾਜੀ ਸ਼੍ਰੀਗਰੋ ਸੋਨਾਰ ਘੁੰਮਣ ਬਹੁਤ,
ਅੱਛਾ ਹਾਂਜੀ-ਹਾਂਜੀ, ਘੁੰਮਣ ਤੇ ਸਾਰੇ ਗਏ ਸੀ, ਬਸ ਸਾਡਾ ਐ ਦੋ ਦਿਨ ਵੇਸਟ ਹੋ ਗਏ ਸਾਡੇ ਇੱਕ ਦਿਨ ਇੱਕ, ਦਿਨ ਮਤਲਬ ਬਾਰਿਸ਼ ਵਗੈਰਾ ਆਈ ਦੂਸਰੇ ਦਿਨ ਠੀਕ ਨਹੀਂ ਸੀ ਮਤਲਬ ਵਾਈਫ।
ਅੱਛਾ-ਅੱਛਾ, ਚਲੋ ਕੋਈ ਨੀ ਭਾਜੀ ਹੁਣ ਦੁਬਾਰਾ ਬਉਣਾ ਟਿਪ ਫਿਰ ਮੇਰੀ ਫੈ ਮੇਰੀ ਫੈਮਿਲੀ ਬੜ ਮਗਰ ਪਈਦੀ ਹੈ ਉਹ ਕਿਤੇ ਘੁੰਮਣ ਜਾਣਾ ਇਕੱਠੀ ਫੈਮਿਲੀ ਬਣਾ ਲਾਂਗੇ।
ਹਾਂਜੀ-ਹਾਂਜੀ, ਵਧੀਆ ਵੇ ਇਕੱਠੀ ਫੈਮਲੀ ਸਗੋਂ ਮਜ਼ਾ ਵੀ ਆਉਂਦਾ ਬੰਦਾ ਬੋਰ ਨਹੀਂ ਹੁੰਦਾ, ਅਸੀਂ ਤਾਂ ਬੋਰ ਹੋ ਗਏ ਸੀ। ਹਾਂਜੀ-ਹਾਂਜੀ-ਹਾਂਜੀ, ਅਸੀਂ ਕਾਰ ਤੇ ਗਏ ਸੀ ਨਾ। ਤੇ ਅਸੀਂ ਤੇ ਬੋਰ ਹੀ ਹੋ ਗਏ ਸੀ, ਦੇਰ ਮਤਲਬ ਕਾਰ ਚਲਾਣੀ।
ਹਾਂਜੀ, ਚਲੋ ਮੈਂ ਤੇ ਕਹਿੰਦਾ ਦੁਬਾਰਾ ਬਣਾਓ, ਭਾਜੀ ਮੈਂ ਤੇ ਕਹਿੰਦਾ ਦੁਬਾਰਾ ਬਣਾਓ ਦੋ ਤਿੰਨ ਮਹੀਨੇ ਤੱਕ ਦੁਬਾਰਾ ਚੱਲਨੇ ਆ।
ਹਾਂ
ਹਜੇ ਕਿਉਂਕਿ ਤੁਹਾਨੂੰ ਪਤਾ ਹਜੇ ਹੁਣ ਹੁਣ ਜੇ ਗਏ ਦੇ ਹੁੰਦੇ, ਤੇ ਗਰਮੀ ਦੀ ਛੁੱਟੀਆਂ ਬੱਚੇ ਬੜੇ ਆਪਣਾ ਫੈਮਿਲੀ ਨਾਲ ਗਏ ਦੇ ਨੇ, ਉੱਥੇ ਆਪਣਾ ਹੋਟਲ ਬੁੱਕ ਹੈ, ਕਰਕੇ ਨਾ ਉਝ ਹੀ ਬੜਾ ਰਸ਼-ਰੁਸ਼ ਟਾਈਪ ਬਣਿਆ ਦਾ ਨਾ ਉੱਥੇ ਬੜਾ,
ਹਾਂਜੀ ਤੇ ਐਕਸਪੈਂਸਿਵ ਵੀ ਹੋ ਗਏ ਨੇ,
ਇੱਕ ਦੋ ਮਿੰਟੇ ਤੱਕ ਸਭ ਸੈਟਲ ਡਾਊਨ ਹੋ ਜਾਏਗਾ, ਨਾ ਫਿਰ ਚੱਲਾਂਗੇ ਭਾਜੀ।
ਹਾਂਜੀ-ਹਾਂਜੀ। ਨਾਲੇ ਐਕਸਪੈਂਸਿਵ ਵੀ ਹੋ ਗਏ ਨਾ ਬਸ ਹਾਂ, ਬਸ ਵਧੀਆ।
ਹੂੰ, ਹੋਰ ਕੰਮ-ਕਾਰ ਵਧੀਆ ਚਲਦਾ ਵਾ।
ਹਾਂਜੀ-ਹਾਂਜੀ ਕੰਮ-ਕਾਰ ਠੀਕ-ਠੀਕ ਹੀ ਚਲਦਾ ਪਿਆ।
ਮੰਦਾ ਹੈਗਾ।
ਹਾਂਜੀ, ਬਾਈ ਇਹ ਸਮਝੋ ਥੋੜ੍ਹਾ ਬਹੁਤ।
ਚਲੋ, ਕੋਈ ਨੀ ਆਪੇ ਬਾਬਾ ਨਾਨਕ ਕਰ ਦੇਗਾ ਠੀਕ।
ਹਾਂਜੀ-ਹਾਂਜੀ, ਸਹੀ ਗਲ ਸਹੀ-ਸਹੀ ਗਲ, ਨਾਲੇ ਇਨੇ ਹਜ਼ੂਰ ਸਾਹਿਬ ਵਿਚ ਜਾਣਾ ਮਤਲਬ
ਅੱਛਾ-ਅੱਛਾ ਮੇਰੀ ਸੁਣੋ ਭਾਜੀ ਮੇਰੀ ਵੀ ਆਪਣਾ ਬੜਾ ਜੀਤ ਦਿਲ ਅਗਲਾ ਹਜ਼ੂਰ ਸਾਹਿਬ ਜਾਂਦਾ ਮੈਂ ਕਦੀ ਹੋ ਕੇ ਨਹੀ ਆਇਆ, ਆਪਣਾ ਮੈਨੂੰ ਮੇਰੀ ਵੀ ਆਪਣੀ ਫੈਮਲੀ ਦੀ ਟੀਕਟ ਨਾਲ ਟੀਕਟ ਕਰਾ ਦੋ ਮੇਰੀ ਵੀ।
ਹਾਂਜੀ-ਹਾਂਜੀ, ਅਸੀ ਤਾਂ ਦੀਵਾਲੀ ਨੂੰ ਜਾਣਾ, ਦੀਵਾਲੀ ਤੋ ਇਕ-ਦੋ ਦਿਨ ਪਹਿਲੇ, ਕਿਉ ਕਿ ਉਥੇ ਦੀਵਾਲੀ ਮਤਲਬ ਕਿ ਮਤਲਬ ਬੜੀ ਵਧੀਆ ਮਨਾਉਦੇ ਤੇ ਮਤਲਬ ਕਹਿਣ ਦੀ ਹਦ ਨਹੀ
ਅੱਛਾ -ਅੱਛਾਜੀ, ਸੁਣਿਆ ਭਾਜੀ ਹਾਂਜੀ, ਬਿਲਕੁਲ-ਬਿਲਕੁਲ ਮੈਂ ਸੁਣਿਆ ਭਾਜੀ ਬਹੁਤ-ਬਹੁਤ ਆਨੰਦ ਆਂਦਾ। ਤੇ ਆਪਣਾ ਦਰਸ਼ਨ ਵੀ ਬੜੇ ਸੋਹਣੇ ਬਿਲਕੁਲ ਦਰਬਾਰ ਸਾਹਿਬ ਆਕਣ ਲਗਦਾ ਬਿਲਕੁਲ।
ਐਂਜ ਲੱਗਦਾ ਅਸੀ ਬਾਹਰ ਆਏ ਕਿਸੇ ਮਤਲਬ ਕਿ ਐਂਜ ਲੱਗਦਾ ਅਸੀ ਘਰ ਹੀ ਹੈਗੇ ਹਾਂ। ਕੋਲ ਗੁਰਦੁਆਰੇ ਅਸੀ ਵਡੇ ਗੁਰਦੁਆਰੇ ਜਾਂਦੇ ਹਾਂ ਉਹਝ ਲੱਦਾ ਕਿ ਹਾਂ ਅਸੀ ਗੁਰਦੁਆਰੇ ਚਲਦੇ ਹਾਂ।
ਹਾਂਜੀ ਭਾਜੀ ਮੈਂ ਸੁਣਿਆ ਬਹੁਤ ਸੁਣਿਆ ਮੈ ਆਪਣਾ ਮੈ ਆਪ ਜਾਣਾ ਉਥੇ ਆਪਣਾ ਕੀ ਕਹਿਦੇ ਨੇ ਨਾਰੀਅਲ ਦਾ ਤੇਲ ਉਧਰ ਬੜਾ ਪਿਓਰ ਹੈਗਾ ਮੈਂ ਸੁਣ
ਹਾਂਜੀ-ਹਾਂਜੀ-ਹਾਂਜੀ ਜਿਥੇ ਅਸੀ ਰੁਕੇ ਸੀ ਨਾ ਉਹਦੇ ਨਾਲ ਹੈਗਾ ਦੁਕਾਨ ਹੈਗੀ ਸੀ ਹਰ ਇਕ ਨਾਰੀਅਲ ਤੇਲ ਹੋਰ ਬਦਾਮਾਂ ਤੇਲ ਸਭ ਕੁਝ ਸੀ ਸਰੋ ਦਾ ਤੇਲ ਸੀ। ਸਾਰਾ ਮਤਲਬ ਕਿ ਲਾਈਵ- ਲਾਈਵ ਮਤਲਬ ਕਢਦੇ ਪਏ ਇਏਡੀ ਵਧੀਆ ਖੁਸ਼ਬੂ ਆਉਦੀ ਸੀ ਨਾ ਨਾਰੀਅਲ ਦੇ ਤੇਲ ਦੀ। ਸਾਡੇ ਹੋਟਲ ਦੇ ਮਤਲਬ ਕਮਰੇ-ਕਮਰੇ ਤਕ ਆਉਦੇ ਸੀ ਖੁਸ਼ਬੂ।
ਅੱਛਾ।
ਹਾਂਜੀ।
ਤੇ ਮੈ ਆਪਣਾ ਆਪਾ ਕੁਝ ਮਤਲਬ ਲੈਣਾ ਹੋਏ ਤੇ ਆਪਣਾ ਦੇ ਦੇਣਗੇ ਨਾ ਉਥੇ ਉਹ ਆਪਣਾ ਖਰੀਦਣਾ ਹੋਏ ਤੇ।
ਹਾਂਜੀ-ਹਾਂਜੀ ਜ਼ਰੂਰ ਦੇ ਦੇਣਗੇ ਦੇ-ਦੇਣਗੇ ਉਹ
ਅੱਛਾ, ਚਲੋ ਕੋਈ ਗੱਲ ਨੀ ਮੈਂ ਜਰਾ ਲੈ ਕੇ ਵੀ ਆਉਣਾ ਨਾ। ਉਹ ਆਪਣਾ ਕੀ ਕਹਿੰਦੇ ਨਾਰੀਅਲ ਦਾ ਤੇ ਪੰਜ ਲੀਟਰ ਬਦਾਮ ਪੰਜ ਬਦਾਮਾ ਦਾ।
ਹਾਂਜੀ-ਹਾਂਜੀ ਉਥੋ ਲੈ ਲੈਣਾਸੀ। ਹਾਂਜੀ ਭਾਜੀ ਜੀ।
ਬੱਚੇ ਠੀਕ ਨੇ ਮੈਂ ਕਿਹਾ।
ਹਾਂਜੀ ਹਾਂਜੀ ਠੀਕ ਨੇ ਬਸ।
ਹੁਣ ਜੋਬ ਜੁਬ ਲੱਗੇ ਨੇ ਨਹੀ ਲਗੇ ਜੇ।
ਨਾ ਨਾ ਹਲੇ ਤਾਂ ਛੋਟੇ ਛੋਟੇ ਹੀ ਨੇ ਹਲੇ ਕਿਥੇ ਜੋਬ ਫੇਰ ਤੁਸੀ ਆਏ ਤੇ ਨੀ ਕਦੇ ਸਾਡੇ ਘਰ। ਸਾਰੇ।
ਅ ਅੱਜ ਭਾਜੀ ਕੀ ਹਾਂ ਸੱਚ ਤੁਸੀ ਨਵਾ ਘਰ ਲਿਤਾ ਨਾ ਉਹਨੇ ਆਪਣਾ।
ਹਾਂਜੀ-ਹਾਂਜੀ-ਹਾਂਜੀ-ਹਾਂਜੀ ਦਿੱਲੀ ਸ਼ਿਫਟ ਹੋ ਗਈ ਸੀ ਨਾ ਅਸੀ।
ਅੱਛਾ ਤੇ ਮੈਂ ਹਾਂ ਤੁਸੀ ਆਪਣਾ ਕੇ ਕਹਿਦੇ ਨੇ ਸਚ ਮੈਨੂੰ ਯਾਦ ਹੈਸੀ ਬੁਲਾਇਆ ਵੀ ਸੀ ਮੈਨੂੰ ਆਪਣਾ ਪਾਠ ਤੇ ਮੁਰਉਥੇ ਬੁਲਾਇਆ ਸੀ। ਉਹ ਸੱਚ ਮੈਂ ਤੁਹਾਨੂੰ ਮਾਫ਼ੀ ਮੰਗਦਾ ਉਸ ਗਲ ਦਾ ਮੈਂ ਆ ਨੀ ਮੇਰਾ ਜਨਮਦਿਨ ਤੁਹਾਨੂੰ ਮੈਂ ਦਸਨਾ ਸੀ ਆਪਣਾ ਸਾਨੂੰ ਅਸੀ ਵੀ ਫੈਕਟਰੀ ਲਿਤੀ ਨਾ ਐਥੇ ਆਪਣਾ ਇਥੇ ਇੰਦਰੀ ਚ। ਫੈਕਟਰੀ ਲਿਤੀ ਸੀ ਤੇ ਉਥੇ ਮੈਂ ਉਥੇ ਬਿਜੀ ਸੀ। ਤੇ ਮੈ ਤਾਂ ਕਰਕੇ ਨਹੀ ਆਇਆ ਹੁਣ ਮੈ ਆਪਣਾ ਜ਼ਰੂਰ ਆਪਣਾ ਮੇਰਾ ਚੱਕਰ ਹੈਗਾ ਅਗਲੇ ਹਫ਼ਤੇ ਦਾ ਦਿੱਲੀ ਚ। ਹ
ਅੱਛਾ ਅੱਛਾ।
ਤੇ ਮੈਂ ਜ਼ਰੂਰ ਆਵਾਂਗਾ ਭਾਜੀ ਤੁਹਾਨੂੰ ਮਿਲਣ।
ਵਧੀਆ ਵਧੀ ਹਾਂਜੀ ਹਾਂਜੀ ਕੋਈ ਨੀ ਤੁਸੀਂ ਭਾਵੇਂ ਸਾਡੇ ਘਰ ਹੀ ਰਹਿਣਾ।
ਕੱਲਾ ਹੀ ਆਣਾ ਮੈਂ ਜਰਾ ਕੰਮ ਤੇ ਆਉਣਾ ਨਾ ਉੱਥੇ ਕੋਈ। ਕੰਮ ਹੈਗਾ ਦਿੱਲੀ ਚ। ਤੇ ਤਾਂ ਮੈਂ ਤੁਹਾਡੇ ਕੋਲ ਆਵਾਂਗਾ ਜ਼ਰੂਰ।
ਹਾਂਜੀ ਹਾਂਜੀ।
ਹੋਰ ਦਾਦੀ ਦਾਦਾ ਠੀਕ ਨੇ ਤੁਹਾਡੇ। ਹੈਲੋ ਹੈਲੋ। ਹੈਲੋ। ਹੈਲੈ। ਹੈਲੋ ਹੈਲੋ। ਹੈਲੋ ਹੈਲੋ ਭਾਜੀ ਮੈਂ ਕਿਹਾ ਦਾਦੀ ਦਾਦਾ ਠੀਕ ਨੇ। ਹਾਂਜੀ। ਹੈਲੋ।